ਹੈਲੋ, ਹਾਂਜੀ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
ਹੋਰ ਸੁਣਾਓ, ਕੀ ਹਾਲ ਏ?
ਵਧੀਆ ਜੀ, ਤੁਹੀ ਸੁਣਾਓ?
ਬਸ ਠੀਕ ਹੈ ਜੀ, ਹੋਰ? ਕੀ ਕਰ ਰਹੇ ਸੀ? ਹੈਲੋ।
ਹਾਂਜੀ-ਹਾਂਜੀ, ਡਿਨਰ ਤੋਂ ਵੇਲੇ ਹੋਏ
ਅੱਛਾ, ਕਰ ਲਿਆ ਡਿਨਰ?
ਬਸ ਅੱਧੇ ਕਰ ਰਹੇ ਨੇ, ਬਣਾਕੇ ਵੇਹਲੇ ਹੋਏ।
ਬਣਾਕੇ ਵੀ, ਸਾਡੇ ਵੀ ਬਣਦਾ ਪਿਆ ਡੀਨਰ।
ਅੱਛਾ-ਅੱਛਾ।
ਦੁਪਹਿਰ ਦਾ ਨਿਪਟਾਓ, ਤਾ ਰਾਤ ਦਾ ਕਰੋ, ਤੇ ਫਿਰ ਸਵੇਰ
ਹਾਂਜੀ, ਇਹ ਤਾਂ ਹੈਹੀ ਏ, ਹੋਰ ਕੀ ਬਣਿਆ ਅੱਜ?
ਅੱਜ ਅਸੀਂ ਰਾਜਮਾਂ-ਚਾਵਲ ਬਣਾਏ ਸੀ।
ਅੱਛਾ, ਦਿਨ'ਚ ਕਿ ਹੋਨ?
ਦਿਨੇ ਬਣਾਏ ਸੀ, ਹੁਣ ਤੇ ਬਸ ਦੇਖੋ ਜੀਦੀ ਜੋ ਚੌਇਸ ਹੋਏਗੀ ਉਹ ਖਾਲੇਗਾ।
ਅੱਛਾ-ਅੱਛਾ।
ਹੋਰ, ਰਾਤ ਵੇਲੇ ਵੈਸੇ ਵੀ ਘੱਟ ਹੀ ਖਾਂਦੇ ਨੇ। ਕੁਛ ਬਾਹਰੋਂ ਫਾਸਟ-ਫੂਡ ਖਾ ਲੈਂਦੇ ਨੇ, ਬੱਚੇ। ਤੇ ਘਰ ਉਹਨਾ ਨੂੰ ਭੁੱਖ ਨੀ ਲੱਗਦੀ‌।
ਕੁਛ ਨਾਲੇ, ਦਿਨੇ ਚਾਵਲ ਵਾਲੀ ਆਈਟਮ ਬਣਜੇ, ਤੇ ਉੰਝ ਵੀ ਥੋੜਾ, -ਬ੍ਹੋਤ ਬਚ ਹੀ ਜਾਂਦੀ ਏ ਨਾ, ਰਾਤ ਜੋਗੀ ਤਾਂ
ਹੋਰ, ਤੁਸੀਂ ਸੁਣਾਓ?
ਕਰੋਗਾ ਬਸ ਸਾਡੇ ਤਾ ਨੋਨ-ਵੇਜ ਬਣਿਆ ਸੀ ਅੱਜ, ਬਾਕੀ ਵੈੱਜ ਵਾਸਤੇ ਤੇ, ਦੁਪਹਿਰ ਦੀ ਸਬਜ਼ੀ ਪਈ ਹੋਈ ਸੀ, ਤੋਰੀਆਂ ਬਣਾਈਆਂ ਸੀ ਦਪਹਿਰੇ।
ਹੂੰ, ਹੂੰ ਸਾਡੇ ਖਾਂਦੇ ਨੀ ਐ ਤਾਂ, ਨਵਨ ਨਾ ਐਨਾ ਪਸੰਦੈ।
ਹਾਂ, ਬਸ ਉਹ ਸਾਡੇ ਫਿਰ ਜੈਂਟਸ ਵਗੈਰਾ
ਹਾਂ, ਨਹੀਂ ਕ ਪਹਿਲੇ ਖਾਂਦੇ ਸੀ, ਬਸ ਹੁਣ ਬਸ ਚਿਆਂ ਨੇ, ਨਹੀਂ ਹੁਣ ਮਨ ਕਰਦਾ।
ਹਾਂ-ਹਾਂ, ਉਹ ਬਸ
ਪਹਿਲੇ ਖਾਂਦੇ ਸੀ, ਚਲੋ ਹਾਂ ਖੈਰ ਅੰਮ੍ਰਤ ਤੇ ਨਹੀਂ ਸ਼ਕਿਆ ਵੈਸੇ ਹੀ ਛੋੜ ਦਿੱਤਾ ਨਹੀਂ ਮ ਹਾਂ, ਅੰਮ੍ਰਿਤ ਤੇ ''ਮੈਂ ਹੀ ਛਕਿਆ ਨਾ, ਬੱਚਿਆਂ ਨੇ ਨੀ ਛਕਿਆ ਨਾ ਉਹ ਮੇਰੇ ਕਰਕੇ ਫੇਰ ਉਹ ਕਰਦੇ ਨੀ ਹੈ ਮੇਰੀ ਮੰਮੀ ਨੇ ਅੰਮ੍ਰਿਤ ਛਕਿਆ ਵੈ, ਤੇ ਘਰ'ਚ ਫਿਰ ਕੀ ਬਨਾਣੈ
ਹਾਜੀ-ਹਾਂਜੀ, ਉਹ ਫੇਰ ਹੋ ਜਾਂਦਾ ਨਾ, ਹੱਥ-ਹੂਥ ਲੱਗ
ਹਾਂ ਬਸ ਇਸ ਕਰਕੇ ਨੀ ਤੇ ਖਾਂਦੇ ਸੀ ਅਸੀਂ ਆਪ ਭੱਲੇ ਖਾਂਦੇ ਸੀ ਐਵੇਂ ਝੂਠ ਕਿਊ ਬੋਲੀਏ ਬਸ ਹੁਣ ਅੰਮ੍ਰਿਤ ਜੋਦਾ ਛਕ ਲਿਆ ਉਸ ਸਮੇਂ ਵੈਸੇ ਹੀ ਦਸ ਬਾਰਾਂ ਸਾਲ ਹੋ ਗਏ ਛੋੜਿਆ
ਅੱਛਾ ਅੱਛਾ ਚਲੋ ਬਸ ਵਧੀਆ ਹੋਰ ਦੱਸੋ ਜੀ ਛੁੱਟੀਆਂ 'ਚ ਬੱਚੇ ਬੁੱਚੇ ਜਾਂਦੇ ਘੁੰਮਣ ਫਿਰਨ
ਬੱਚੇ ਬਸ ਹੁਣੇ ਹੋ ਕੇ ਆਏ ਸੀ ਸੀ ਦਰਬਾਰ ਸਾਹਿਬ ਗਏ ਹੋਏ ਸਨ ਹਾਂ ਉਸ ਤੋਂ ਪਹਿਲੇ ਅਨੰਦਪੁਰ ਸਾਹਿਬ ਘੁੰਮ ਆਏ
ਅੱਛਾ ਅੱਛਾ ਸਾਰੇ ਤੀਰਥਇੱਕੋ ਵਾਰੀ ਵਾਰੀ ਕਰ ਲਏ ਨੇ ਸਾਰੇ ਤਖਤ ਤੇ ਹੋ ਕੇ ਆ ਰੇ ਨੇ
ਨਾ ਤਖਤ ਹਜੇ ਰਹਿੰਦੇ ਨੇ ਸਾਡੇ ਦੋ ਤਖਤ ਰਹਿੰਦੇ ਨੇ ਸਾਡੇ ਇੱਕ ਪਟਨਾ ਸਾਹਿਬ ਇੱਕ ਦਮਦਮਾ ਸਾਹਿਬ ਬਾਕੀ ਤਿੰਨ ਤੇ ਹੋ ਗਏ ਤੇ ਨੇ
ਮੋਸਟਲੀ ਦਮਦਮਾ ਸਾਹਿਬ ਤੇ ਨਾ ਸਭ ਦਾ ਰਹਿ ਹੀ ਜਾਂਦਾ ਹੈ ਕਿਉਂ ਇੱਕ ਸਾਈਡ ਆ ਜਾਂਦੀ ਹੈ ਨਾ ਅੱਛਾ ਨਹੀਂ ਤੇ ਜ਼ਿਆਦਾਤਰ ਸਾਰਿਆਂ ਦੇ ਚਾਰ ਤਖਤ ਹੋਏ ਦੇ ਹੁੰਦੇ ਨੇ
ਹਾਂ ਦਮਦਮਾ ਸਾਹਿਬ ਤੇ ਬਠਿੰਡੇ ਦੇ ਕੋਲ ਤੇ ਹੈਗਾ
ਹਾਂਜੀ ਹਾਂਜੀ ਉਹੀ ਤੇ ਉੱਧਰ ਕਿਸੇ ਦਾ ਆਣ ਜਾਂੰਦ ਜ਼ਿਆਦਾ ਨੀ ਹੁੰਦਾ ਨਾ ਉਝ ਜਾਂ ਸਿੱਧਾ ਪੰਜਾਬ ਚ ਚਲੇ ਗਏ ਹਮ ਹਮ ਹਾਂਜੀ ਹਾਂਜੀ
ਉੱਥੇ ਤੇ ਨਵੰਬਰ ਦਸੰਬਰ ਨੂੰ ਹੀ ਵਾਰਾ ਖਾਂਦਾ ਹਾਂ ਪਟਨਾ ਸਾਹਿਬ ਤੇ ਉਦੋਂ ਹੀ ਵਾਰਾ ਆਏਗਾ ਹਜ਼ੂਰ ਸਾਹਿਬ ਵੀ ਅਸੀਂ ਹੋ ਆ ਏ ਸੀ
ਅਸੀਂ ਇਸ ਸਾਲ ਹਾਂ ਇਸ ਸਾਲ ਇਸ ਦੀਵਾਲੀ ਤੇ ਅਸੀਂ
ਹਾਂ ਨਹੀਂ ਮੈਨ ਦੋ ਸਾਲ ਹੋ ਗਏ ਗਏ ਹਜ਼ੂਰ ਸਾਹਿਬ
ਅੱਛਾ ਅੱਛਾ
ਤੇ ਦਰਬਾਰ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਆਣਾ ਜਾਣਾ ਲੱਗਾ ਹੀ ਰਹਿੰਦਾ ਫਿਰ ਪਤਾ ਨੀ ਕਿੰਨੀ ਵਾਰੀ ਹੋ ਆ ਆ ਉਹਦੀ ਤੇ ਗਿਣਤੀ ਕੋਈ ਨੀ ਹੈਗੀ
ਹਾਂ
ਕਿਉਂਕਿ ਇਹ ਰਿਸ਼ਤੇਦਾਰੀ ਪੈ ਜਾਂਦੀ ਨਾ ਤੇ ਪੰਜਾਬ ਚ ਤੇ ਫਿਰ ਜਾਏ ਬੰਦਾ ਫਿਰ ਦਰਬਾਰ ਸਾਹਿਬ ਹੋ ਕ ਹੀ ਆਉਦਾ ਹੈ
ਉਹ ਫਿਰ ਵਿੱਚ ਕੋਲ ਗਿਆ ਹੋਏ ਬੰਦਾ ਤੇ ਫਿਰ ਰਹਿ ਨਹੀਂੀ ਸਕਦਾ ਨਾ
ਬਟਾਲੇ ਬਟੂ ਹੈਗਾ ਨਾ ਬਟਾਲਾ ਬਟਾਲੇ ਰਿਸ਼ਤੇਦਾਰੀ ਹੈ ਤੇ ਫਿਰ ਬਟਾਲੇ ਜਾਓ ਤੇ ਅੰਮ੍ਰਿਤਸਰ ਦੀ ਟ੍ਰੇਨ ਲੈਣੀ ਹੁੰਦੀ ਫਿਰ ਬੰਦਾ ਕਹਿੰਦਾ ਚਲ ਮੱਥਾ ਟੇਕ ਕੇ ਜਾਂਦੇ ਆਾਂ ਹੋਰ ਇਸ ਕਰਕੇ
ਹਮ ਹਮ ਚਲੋ ਚੰਗੀ ਗੱਲ ਹੈ
ਤੁਸੀਂ ਕਿੱਥੋਂ ਦੇ ਹੋ
ਅਸੀਂ ਵੀ ਬਸ ਪੰਜਾਬ ਦੇ ਹਾਂਜੀ ਹਾਂਜੀ ਉਝ ਪੰਜਾਬ ਦੇ ਹਾ ਅਤੇ ਵਿਆਹ ਹਰਿਆਣੇ 'ਚ ਹੀ ਹੋਏ ਦਾ
ਅੱਛਾ ਅੱਛਾ ਪੰਜਾਬ ਚ ਕਿਹੜੀ ਜਗ੍ਹਾ ਤੋਂ
ਮੈਂ ਪਠਾਨਕੋਟ ਤੋਂ
ਪਠਾਨਕੋਟ ਠੀਕ ਹੈ
ਹਾਂਜੀ
ਐਂਡ ਜਾ ਰੈਂਦਾ ਪੰਜਾਬ ਦਾ ਅੱਗੋਂ ਜੰਮੂ
ਹਾਂਜੀ-ਹਾਂਜੀ, ਹੋਰ ਓ ਤੇ ਹੈ, ਅੱਗੇ ਫੇਰ ਜੇ ਐਂਡ ਕੇ ਸ਼ੁਰੂ ਹੋ
ਹਾਂ ਅੱਗੇ ਜੰਮੂ ਜਾਊਗਾ ਹੋਰ
ਹਾਂਜੀ-ਹਾਂਜੀ, ਹੋਰ ਤੁਸੀਂ ਓਦਰ ਕਦੀ
ਟਾਂਕ ਪੋਟਗੀ।
ਹਾਂ ਬਸ ਜਾਦਾ ਵੱਡਾ ਨੀ ਹੈ।
ਹਾਂ ਨੀ ਆ ਬਸ ਕੁਛ ਏਥੇ ਫੋਜੀਆਂ ਫੂਜੀਆਂ ਕਰਕੇ ਨਾ ਜ਼ਾਦਾ ਓਥੇ ਓ ਰੈਂਦਾ ਹੈਗਾ।
ਹਾਂਜ ਜੀ ਮਿਲਟਰੀ ਏਰੀਆ ਨਾ।
ਅਸੀਂ ਵੀ ਸਟੇਸ਼ਨ-ਸਟੇਸ਼ਨ ਈ ਦੇਖੇਆ ਦਾ ਕਿਓਂਕਿ ਇੱਕ ਵਾਰੀ ਅਸੀਂ ਓਦਰ ਗਏ ਸੀ ਨਾ। ਐ ਕਾਂਗੜੇ ਵਾਲੀ ਸਾਈਡ ਓਥੋਂ ਛੋਟੀ ਟਰੇਨ ਚੱਲਦੀ ਐ ਨਾ। ਪਠਾਨਕੋਟ ਤੋਂ
ਪੈਲੇ ਪਿੱਛੇ ਤਾ ਬੰਦ ਹੋ ਗਈ ਦੀ ਸੀ ਦੋ ਸਾਲ ਬੰਦ ਈ ਰਈ ਐ, ਐੲ ਅੱਛਾ ਓ ਦੋ ਸਾਲ ਪੈਲੇ ਪੁਲ ਟੁੱਟ ਗੇਆ ਸੀ ਨਾ। ਤੇ ਫੇਰ ਓਨਾਂ ਨੇ ਬੰਦ ਕਰਤੀ ਸੀ।
ਪਪਰੋਲਾ ਹੈਗਾ ਨਾ ਅੱਗੇ ਕਾਂਗੜੇ ਤੋਂ ਅੱਗੇ ਵੀ ਏ ਪਪਰੋਲਾ, ਅਹ ਓਥੇ ਗਏ ਸੀ।
ਇਸ ਮੀਨੇ ਤੋਂ ਈ ਸ਼ੁਰੂ ਹੋਈ ਐ, ਦੋ ਸਾਲ ਬਾਦ ਸ਼ੁਰੂ ਹੋਈਆਂ ਟਰੇਨਾਂ ਹੁਨ।
ਪੰਦਰਾਂ ਸੋਲਾਂ ਸਾਲ ਹੋ ਗੇ ਗੇਆ ਨੂੰ ਵੀ ਕਾਫੀ ਟੈਮ ਹੋ ਗਿਆ ਗਏ ਸੀ। ਹਾਂਜੀ, ਹੋਰ ਸਨਾਓ
ਬਸ ਵਦੀਆ ਜੀ। ਹੋਰ ਓਦਰ ਘੁੰਮਨ ਫਿਰਨ ਜਾਂਦੇ। ਕਾਂਗੜੇ ਘੁੰਮਨ ਜਾਂਦੇ
ਕਾਂਗੜੇ ਨੀ ਓ ਪਪਰੋਲੇ ਰਿਸ਼ਤੇਦਾਰੀ ਸੀ ਹੋਗੀ ਸੀ ਡੈਥ ਹੋਗੀ ਸੀ। ਜੋ ਫਿਰ ਤਾਂ ਜਾਨਾ ਪਿਆ। ਪਪਰੋਲੇ ਓ ਕਾਂਗੜੇ ਤੋਂ ਵੀ ਅੱਗੇ ਐ।
ਅੱਛਾ।
ਬੈਜਨਾਥ ਕੋਲ ਜਾ ਕੇ ਪੈ ਜਾਂਦਾ ਬੈਜਨਾਥ
ਠੀਕ ਐ-ਠੀਕ ਐ।
ਅੱਗੇ ਕਾਂਗੜੇ ਤੋਂ ਅੱਗੇ
ਹੂੰ-ਹੂੰ, ਆ ਓਦਰ ਈ। ਇੱਕ ਸਾਈਡ ਫੇਰ ਓਦਰ ਚੰਬੇ ਵੱਲ ਚਲੇ ਜਾਂਦੀ ਐ, ਹੂੰ-ਹੂੰ, ਅੱਛਾ ਓਥੇ ਤਾਂ ਫੇਰ ਠੰਡ ਈ ਹੁੰਦੀ ਹੋਨੀ ਐ।
ਹਾਂ ਨਈ ਓਦੋਂ ਤੇ ਹਾਂ ਠੰਢ ਈ ਸੀ ਅਸੀਂ ਹੋਲੀਆਂ ਕੋਲ ਗਏ ਸੀ।
ਅੱਛਾ, ਜ਼ਾਦਾਤਰ ਮੌਸਮ ਰਾਤੀ ਠੰਡਾ ਹੋ ਜਾਂਦਾ ਹੋਨੈ ਨਾ।
ਨਈ ਤੇ ਬਹੁ ਜ਼ਾਦਾ ਠੰਡਾ ਦਿਨੇ ਤੇ ਤਬਸ਼ ਹੋ ਜਾਂਦੀ ਚਲੋ ਪਾੜ ਗਰਮ ਹੋ ਜਾਂਦੇ ਐ ਨਾ।
ਹਾਂਜੀ-ਹਾਂਜੀ।
ਰਾਤੀ ਤੇ ਸਵੇਰ ਦੀ ਠੰਡ ਹੁੰਦੀ ਐ ਬੜੀ।
ਅੱਛਾ-ਅੱਛਾ, ਹੂੰ
ਹੋਰ ਸਨਾਓ
ਅਸੀਂ ਸਗੋਂ ਇਸ ਵਾਰੀ ਗਏ ਵੈਸ਼ਨੋ ਮਾਤਾ ਤਾਂ ਗਏ ਆ, ਤੇ ਸਾਰੇ ਕੈਂਦੇ ਸੀ ਚਲੋ ਓਦਰ ਨਾ ਠੰਡ ਹੋਏਗੀ ਠੰਡਾ ਹੁੰਦਾ। ਗੇ ਮੌਸਮ ਤੇ ਓਥੇ ਇੰਨੀ ਗਰਮੀ ਸੀ ਇੰਨੀ ਗਰਮੀ ਸੀ
ਠੀਕ ਐ ਓਥੇ ਅਸੀਂ ਵੀ ਗਏ ਸਾਂ ਦੋ ਵਾਰੀ ਹੋ ਆਏ ਹਾਂ ਵੈਸ਼ਨੋ ਦਰਬਾਰ ਅਸੀਂ। ਪਰ ਠੰਢ ਹੋ ਜਾਂਦੀ ਐ ਬਡੀ ਰਾਤ ਦੋ-ਦੋ ਕੰਬਲ ਲੈ ਕੇ ਵੀ ਸਾਡੀ ਠੰਢ ਨਾਲ
ਨਾ-ਨਾ ਔਥੇ ਤਾਂ ਬੋਤ ਗਰਮੀ ਹੀ ਅਸੀਂ ਐ ਹੁਣੇ ਦਸ ਦਿਨ ਹੋਏ ਨੇ, ਹੋ ਕੇ ਆਏ
ਸੀ ਗਏ ਸੀ ਬੱਚਿਆਂ ਦੇ ਪੇਪਰ ਖ਼ਤਮ ਹੋਏ, ਏਨਾਂ ਨੂੰ ਲੈ ਕੇ ਗਏ ਸਾ, ਤੇ ਹੋ ਗਏ ਪੰਜ ਸੱਤ ਸਾਲ ਇਸ ਗੱਲ ਨੂੰ ਵੀ, ਤੇ ਠੰਡ ਏਨੀ ਸੀ ਕੇ ਪੁੱਛੋ ਕੁਛ ਨਾ
ਅੱਛਾ ਨਾ ਇਸ ਟਾਈਮ ਤਾਂ ਬੋਤ ਗਰਮੀ ਸੀਗੀ
ਹਾਂ, ਸਵੇਰ ਦੇ ਟੈਮ ਤੇ ਬੜੀ ਠੰ, ਹੁਣ ਤੇ ਪਤਾ ਇੰਨੇ ਸਰਨਾਂ ਚ ਵੀ ਨਾ ਮੌਸਮ ਚ ਵੀ ਫ਼ਰਕ ਪੈ ਗਿਆ
ਹਾਂਜੀ। ਐ ਤਾਂ ਹੈ।
ਪ੍ਰਦੂਸ਼ਣ ਵੀ ਵੱਧ ਗਿਆ। ਏਦਾ ਬੜਾ
ਹਮ -ਹਮ ਬਿਲਕੁਲ- ਬਿਲਕੁਲ, ਕੁਛ ਇਸ ਵਾਰੀ ਨਾ ਸੰਗਤ ਬੋਤ ਜਾਦਾ ਸੀ। ਅੱਸੀ ਹਜਾਰ ਬੰਦਾ ਹਾਂਜੀ ਅੱਸੀ ਹਜ਼ਾਰ ਬੰਦਾ ਔਥੇ ਦਰਸ਼ਨਾਂ ਵਾਸਤੇ ਪੋਂਚੇਆ ਹੋਇਆ ਸੀ। ਹਮ ਹਮ
ਫੇਰ ਔਹੀ ਸੰਗਤ ਦੇ ਕਰਕੇ ਵੀ ਥੋੜੇ ਉਮਸ ਜੀ ਲੱਗਦੀ ਬੰਦੇ ਨੂੰ
ਹਾਂਜੀ ਔਈ ਨਾ, ਇਸ ਸਾਲ ਤਾਂ ਬੋਤ ਸੰਗ ਤਾ ਔਨੇ ਦਰਸ਼ਨ ਕੀਤੇ ਨੇ, ਰੋਜ਼
ਪੁਰਾਣੀ ਗੁਫਾ ਚੋਂ ਤੇ ਸਾਨੂੰ ਕਦੀ ਹੋਏ ਨੀ ਦਰਸ਼ਨ, ਦੋ ਵਾਰੀ ਗਏ ਆ ਨਵੇਂ ਪਾਸੇ ਔ ਈ ਗਏ ਆ
ਅੱਛ-, ਅੱਛਾ ਔ ਤਾਂ ਨਾ ਸਰਦੀਆਂ 'ਚ ਖੁੱਲਦੀ ਐ -
ਹਾਂ, ਪਰਾਨ ਹਮ-ਹਮ
ਔ ਥੋੜੇ ਦਿਨਾਂ ਵਾਸਤੇ ਈ ਖੋਲ੍ਹਦੇ ਨੇ ਦਸੰਬਰ ਚ
ਔਦੋਂ ਕੀ ਕੀ ਸੰਗਤ ਘੱਟ ਹੁੰਦੀ ਏ ਨਾ ਤਾਂ ਕਰਕੇ
ਹਾਂਜੀ, ਨਈ -ਨਈ ਜੇੜੇ ਪੱਚੀ ਦਿਸੰਬਰ ਮਨਾਨ ਜਾਂ ਨਵਾਂ ਸਾਲ ਮਨਾਨ
ਅੱਛਾ-ਅੱਛਾ,
ਹਾਂਜੀ, ਔਦੋਂ
ਤਾਂ ਖੁੱਲਦੀ ਠੀਕ ਐ- ਅਸੀਂ ਜਾਂਨੇ ਆ ਐ ਗਏ ਐ, ਦੋ ਵਾਰੀ ਗਏ ਐ, ਦੋਵੇਂ ਵਾਰੀ ਅਪ੍ਰੈਲ ਚ ਈ ਗਏ ਆ ਅਸੀਂ ਤੇ, ਔਨਾਂ ਦਿਨਾਂ ਵਿੱਚ ਨਈ ਫੇਰ
ਹਮ-ਹਮ, ਨਾ ਔ ਖੋਲਦੇ ਈ ਸਿਰਫ਼ ਦਸੰਬਰ'ਚ ਆ। ਔਨਾਂ ਨੇ ਫਿਕਸ ਕੀਤਾ ਹੋਇਆ।
ਠੀਕ ਐ।
ਦਿਸੰਬਰ'ਚ ਈ ਖੋਲਣੀ ਆ ਬਾਕੀ ਅੱਧ ਕੁਵਾਰੀ ਆ, ਔਥੇ ਤੇ ਵਾਰੀਓ ਈ ਨੀ ਆਦੀ ਛੇ
ਹੁਣ ਤੇ ਅੱਧ ਕੁਵਾਰੀ ਵਾਲਾ ਰਸਤਾ ਈ ਕੱਟ ਦਿੱਤਾ ਵੇ, ਕਈ ਵਾਰੀ ਨਾ। ਵਿੱਚੋ ਸ਼ੋਰਟਕੱਟ ਬਣਾਤਾ ਨੇ। ਅੱਛਾ ਆਂਦੈ ਅੱਧ-ਕੁਵਾਰੀ ਤੋਂ ਬਾਅਦ ਔਨਾਂ ਨੇ ਰਸਤਾ ਵਿੱਚ ਕੱਢਿਆ। ਔ ਨੀ ਆਂਦਾ ਮੇਰੇ ਖਿਆਲ ਚ ਤੇ ਹਾਥੀ ਮੱਥਾ ਹਾਂ ਹਾਂਜੀ ਸ਼ਾਇਦ ਹਾਥੀ ਮੱਥਾ ਨੀ ਆਂਦਾ। ਹਾਂ, ਉਹ ਸ਼ਾਇਦ
ਜੇੜਾ ਨਵਾਂ ਰਸਤਾ ਨਿਕਲਿਆ ਓਤੇ ਅੱਧ ਕੁਵਾਰੀ ਦੇ ਅੰਦਰ
ਅੱਛਾ ਅੱਧ ਕੁਵਾਰੀ ਤੋਂ ਹੋਕੇ ਜਾਂਦਾ, ਅੱਧ ਕੁਵਾਰੀ ਤੇ ਵੀ ਨੀ ਅਸੀਂ ਔ ਗੁਫਾ ਚੋ ਨਿਕਲੇ ਈ ਨੀ, ਦੋ ਵਾਰੀ ਗਏ ਆਂ, ਗੁਫਾ ਚੋ ਹੀ ਨੀ ਨਿਕਲੇ, ਦੋਵੇਂ ਵਾਰੀ।
ਔਥੇ ਤਾਂ ਬਤ ਰਸ਼ ਹੁੰਦੈ, ਐਨਾ ਰਸ਼ ਹੁੰਦੈ, ਵਾਰੀ ਨੀ ਹੀ ਆਂਦੀ।
ਇੱਕ ਵਾਰੀ ਤੇ ਭੈਰੋਸ਼ਾਹ ਨਹੀ ਸੀ ਗਏ, ਪਰ ਦੂਸਰੀ ਵਾਰੀ ਅਸੀ ਭੈਰੋ ਘੱਟੀ ਹੋਕੇ ਆਏ ਸਾਂ, ਪਰ ਐਂ ਆ, ਜਿਹੜੀ ਗਰਭਜੂਨ ਰੈ ਈ ਗਿਯਾ ਸਾਡਾ।
ਹਾਂ, ਹੁਣ ਤਾਂ ਭੈਰੋ ਤੇ ਜਾਣ ਵਾਸਤੇ, ਰੋਪ ਵੇਰਾ ਹੋਗਿਆ ਨਾ। ਕਿ ਤੁਸੀਂ, ਟਰਾਲੀਆਂ ਲਗਾਤੀਆਂ, ਕਿ ਜਿਹੜੇ ਨ ਈ ਸਫ਼ਰ ਕਰ ਸਕਦੇ ਸੌ-ਰਪਏ ਪਰ ਬੰਦਾ ਓਨਾਂ ਨੇ ਰੱਖਿਆ ਹੋਇਆ। ਹਾਂਜੀ, ਪਰ ਏ ਐ ਓਦੀ ਬੁਕਿੰਗ ਔਨਲਾਈਨ ਕਰਵਾਨੀ
ਕਰਵਾਨੀ ਪੈਂਦੀ ਆ, ਬਸ ਉਸ ਟੈਮ ਐਟੇ ਟਾਇਮ ਨੀ ਨਾ ਹੁੰਦੀ।
ਨਾ-ਨਾ ਜਿਵੇਂ ਤੁਸੀਂ ਯਾਤਰਾ ਸ਼ੁਰੂ ਕਰਨ ਤੋਂ ਪਹਿਲੇ ਔਨਲਾਈਨ ਓਦੀ ਬੁਕਿੰਗ ਕਰਾਈ ਹੋਏਗੀ ਫੇਰ।
ਅੱਜ-ਕਲ ਸਭ ਜਗ੍ਹਾ ਔਨਲਾਈਨ ਦਾ ਸਿਸਟਮ ਹੋਗਿਆ।
ਹਾਂਜੀ-ਹਾਂਜੀ।
ਹੋਸਪਿਟਲ ਜਾਨਾ ਤਾ ਵੀ ਔਨਲਾਈਨ, ਅਪਨੀ ਮਤਲਬ ਓ ਅਪੌਇੰਟਮੈਂਟ ਯਾਂ ਵੈਸੇ ਕਿਤੇ ਜਾਨਾ ਐ, ਕਿਤੇ ਜਾਨਾ ਘੁੰਮਨ ਤੇ ਹੋਰ ਵੀ ਔਨਲਾਈਨ ਬੁੱਕ ਕਰ ਲੋ, ਬੜੀ ਸੁਵਿਧਾ ਹੋ ਗਈ ਐ ਅੱਗੇ ਨਾਲੋਂ, ਹਾਂ। ਬੜੀ
ਐਂਜ ਬੰਦੇ ਨੂੰ ਓਥੇ ਜਾਕੇ ਸੋਚਨੇ ਪੈਂਦਾ, ਕਰਨੇ ਪੈਂਦਾ‌। ਐਂ ਸੋਚਨੇ ਨੀ ਪੈਂਦਾ। ਘਰ ਬੈਠੇ ਤੇ ਡਿਸਾਈਡ ਕਰ ਲੋ, ਹੋਟਲ ਦੇਖਲੋ, ਹੂੰ
ਪਹਿਲੋ ਸਭ ਰੂਮ ਵੇਖਲੋ ਤੁਸੀਂ। ਹਰ ਜਗ੍ਹਾ ਵੇਖਲੋ ਤੁਸੀ ਅੱਜ-ਕਲ ਐ ਟੈਕਨੀਕ ਨਿਕਲ
ਬੋਤ ਫੈਸੀਲਿਟੀਜ਼ ਆ ਗਈਆਂ ਨੇ, ਬੋਤ ਇੰਪਰੂਵਮੈਂਟ ਹੋ
ਹੋਰ ਕੀ, ਤਾਂ ਈ ਬੰਦੇ ਓੰਨੇ ਈ ਸੋਲ ਹੋਈ ਜਾਂਦੇ, ਜਿੰਨੀਆਂ ਫੈਸਿਲਿਟੀਆਂ ਨਿਕਲਦੀਆਂ ਪੀਆਂ ਬੰਦਾ ਸੋਲ ਹੋਈ ਜਾਂਦਾ ਐ, ਹਾਂਜੀ ਠੀਕ ਐ, ਠੀਕ ਠੀਕ।